ਹੈਲੋ ਸਸ ਸ੍ਰੀ ਕਾਲ ਜੀ। ਹੋਰ ਕਿਵੇਂ ਹੋ ਵੀਰੇ? ਠੀਕ ਹੈ ਵੀ ਵਧੀਆ ਘਰੇ ਸਾਰੇ ਵਧੀਆ?
ਅੱਛਾ
ਸਾਰੇ ਵਧੀਆ ਵੀਰੇ, ਤੁਸੀਂ ਦੱਸੋਂ ਕੀ ਕਰਦੇ ਸੀ
ਕੇ, ਵਧੀਆ ਬੱਸ। ਤੁਸੀਂ ਦੱਸੋ ਕੀ ਕਰਦੇ ਸੀਗੇ?
ਮੈਂ ਤੇ ਵੀ ਤੇ ਬਾਜ਼ਾਰ ਗਈ ਸੀ ਉੱਥੋਂ ਤੇ ਪੇਟੀਸ ਲੈ ਕੇ ਆਈ ਸੀ ਉੱਥੋਂ। ਸ਼ੋਟ ਕੁੜਤੀ ਦੇ, ਸ਼ੋਟ ਕੁੜਤੀ ਦੇ ਪੀਸ ਲੈ ਕੇ ਆਈ ਸੀਗੀ
ਅੱਛਾ
ਹਾਂਜੀ ਉਹ ਸਟਿਚ ਕਰ ਹਾਂਜੀ ਹਾਂਜੀ
ਅੱਛਾ
ਹੂ ਇੱਥੇ ਸਾਡੇ ਨਾ ਮਤਲਬ, ਕਿਸੇ ਨੇ ਉਹ ਕਰਵਾਇ ਹੈਗਾ
ਹਮ ਹੂ ਹੂ
ਤੇ ਉਹਨਾਂ ਨੇ ਗਰਮੀ ਦਾ ਸਾਰਾ ਸਟਾਕ ਹੋਣਾ, ਉਹ ਨੇ ਜਿਹੜਾ ਉਹਨਾਂ ਦਾ ਬਚਿਆ ਹੋਇਆ ਉਹ ਕੱਢਿਆ ਸੀਗਾ ਤੇ ਹਾਂਜੀ ਮਤਲਬ ਜਿਵੇਂ ਹੁਣ ਸ਼ੋਟ ਕੁੜਤੀ, ਜ਼ਿਆਦਾ ਟਰੈਂਡਿੰਗ ਚ ਹੈ ਉਹਨਾਂ ਨੇ ਉਹ ਪੀਸ ਕੱਟ ਕੱਟ ਕੇ
ਹੂ
ਤੇ ਉਹ ਕੱਢੇ ਹੋਏ ਸੀਗੇ ਬਾਹਰ ਜਿਵੇਂ ਕੋਈ ਪ੍ਰਿੰਟਡ ਐ, ਪਲੇਨ ਆ ਕੋਈ ਛੋਟੀ ਬੂਟੀ ਵਾਲਾ ਕੋਈ ਵੱਡੀ ਵਾਲਾ।
ਅੱਛਾ ਅੱਛਾ, ਉਹ ਹਾਂ ਸਾਡੇ ਵੀ ਇੱਧਰ ਲੱਗੀ ਹੋਈ ਐ ਇੱਕ ਦੁ ਦੁਕਾਣ ਵਾਲਾ ਹੈ ਨੀ ਉਹਨਾਂ ਨੇ ਇਕ, ਮੰਨ ਲਓ ਜਿਵੇ ਸੀਜਨ ਚੇਂਜ ਹੁੰਦਾ ਹੈਗਾ ਹੈਨਾ ਤੇ ਔ ਸਬ ਨਾਲੋਂ ਮੰਨ ਲਓ ਜਿਹੜਾ ਪੁਰਾਣਾ ਸਟੋਕ ਹੁੰਦਾ ਆ, ਜਾਂ ਪੁਰਾਣੇ ਟਾਈਪ ਦਾ ਕੱਪੜਾ ਹੁੰਦਾ ਐ, ਪੁਰਾਣੇ ਡਿਜ਼ਾਇਨ ਦਾ ਸੋਰੀ। ਤੇ ਉਹਨੂੰ ਉਹ ਮੰਨ ਲਓ, ਸੇਲ ਤੌਰ ਤੇ ਮੰਨ ਲਓ ਬਾਹਰ ਲਾ ਦਦੇ ਹੈ ਆਫਿਸ ਚ ਮਤਲਬ ਜਿਹੜਾ ਸੂਟ ਪੰਜ ਸੌ ਦਾ, ਉਹ ਦੋ ਸੌ ਹੀ ਦੇ ਜਾਂਦੇ ਹੁੰਦੇ ਹੈਗੇ, ਮਤਲਬ ਕਿ ਕੱਟ ਪੀਸ ਨੋਰਮਲ ਦੋ ਸੌ ਦੋ ਢਾਈ ਸੌ ਹੁੰਦੇ ਉਹ ਪੰਜਾਹ ਸੱਠ ਸੱਤਰ ਨਵੇ ਦੇਣ ਲੱਗ ਜਾਂਦੇ ਐ, ਕਿਉਂਕਿ ਉਹਨਾਂ ਨੂੰ ਵੀ ਐਂ ਹੁੰਦਾ ਗਾ ਮੰਨ ਲਓ ਬਿ ਤੁਹਾਡਾ ਵੀ ਜਿਹੜੇ ਪ੍ਰਾਈਜ ਚ ਮਾਲ ਉਹਨਾ ਨੂੰ ਆਇਆ ਹੁੰਦਾ ਐ ਉਹ ਉਸੇ ਪ੍ਰਾਈਜ਼ ਚ ਹੀ, ਮੰਨ ਲਓੂ ਪੰਜ ਸੱਤ ਰੁਪਏ ਪ੍ਰੋਫਿਟ ਚ ਹੀ ਕੱਢ ਦਿੰਦੇ ਸਾਰਾ ਉਹ।
ਹਾਂਜੀ ਹਾਂਜੀ, ਉਹ ਫੇਰ ਪਤਾ ਕੀ ਅੱਜ ਮਤਲਬ ਜਿਵੇਂ ਜਿਹੜੇ ਉਹਨਾਂ ਦੇ ਟੋਟੇ ਬਾਚ ਆ ਜਾਂਦੇ ਆ, ਮਤਲਬ ਜਿਵੇਂ ਬ ਵੱਡੇ ਥਾਨ ਹੁੰਦੇ ਆ ਹੈਨਾ।
ਵਧੀਆ ਹਾਂ ਹੈ ਹੈ ਹੈਂ ਬਾਕੀ ਇਹਨਾਂ ਨੂੰ ਐ ਹੁੰਦਾ ਨਾ, ਜਿਹੜੇ ਪੰਜ ਸੱਤ ਰੁਪਏ ਪ੍ਰੋਫ ਐ ਵੀ ਉਹੀ ਵਧੀਆ, ਕਿਉਂਕਿ ਸੀਜਨ ਤਾਂ ਉਹ ਚੀਜ਼ ਦਾ ਚਲਿਆ ਗਿਆ ਹੈਨਾ ਤੇ ਅਗਲੇ ਸਾਲ ਨਵਾਂ ਡਿਜ਼ਾਇਨ ਆਊਗਾ, ਨਵਾਂ ਕੱਪੜਾ ਆਊਗਾ। ਸਾਰਾ ਕੁਛ ਨਵਾਂ ਹੈਨਾ, ਕਲਰ ਪ੍ਰਿੰਟ ਵਗੈਰਾ ਨਵੇਂ ਸਾਰੇ ਤੇ ਪ੍ਰਿੰਟਿੰਗ ਵਗੈਰਾ ਸਾਰਾ ਕੁਛ ਏ ਟੂ ਜੈਡ ਨਵਾਂ ਹੋਊਗਾ, ਚਲੋ ਇਹ ਸਾਲ ਇਹਨੂੰ ਕਲੀਅਰ ਕਰ ਦੀਏ ਸਟੋਕ ਨੂੰ। ਸਟੋਕ ਕਲੀਅਰ ਕਰਨ ਮਾਰੇ ਮੰਨ ਲਓ, ਪੰਜ ਸੱਤ ਰੁਪਏ ਦੇ ਪ੍ਰੋਫਿਟ ਨਾਲ ਹੀ ਲਾਭ ਨਾਲ ਉਹ ਚੀਜ਼ ਨੂੰ ਸੇਲ ਕਰ ਦਿੰਦੇ ਹੈਗੇ, ਫਰ ਉਹ ਦੇ ਵਿੱਚ ਇਹ ਵੀ ਐ, ਮੰਨ ਲਓ ਉਹ ਨੂੰ ਟ ਹੋ ਜਾਂਦਾ ਪੰਜ ਸੱਤ ਰੁਪਏ ਹੈਨਾ, ਉਹਨਾਂ ਦਾ ਕ ਮਾਲ ਨਿਕਲ ਜਾਂਦਾ ਸਟੋਕ ਕਲੀਅਰ ਹੋ ਜਾਂਦਾ ਹੈਗਾ। ਚੱਲੋ ਐਂ ਆ, ਮਤਲਬ ਜਿਹੜਾ ਨੋਰਮਲ ਵਰਗ ਦਾ ਬੰਦਾ ਹੈਗਾ ਜਾਂ ਨੋਰਮਲ ਘਰਾਂ ਦੇ ਬੰਦੇ ਨੇ ਨਾ ਕੁੜੀਆਂ ਨੇ, ਲੇਡੀ ਜੈਂਟਸ ਨਾ
ਹਾਂਜੀ
ਚਲੋ ਜ਼ਿਆਦਾ ਹੁ ਮਹਿੰਗਾਈ ਇੰਨੀ ਹੈਗੀ, ਹਰੇਕ ਦੀ ਕਬੀਲਦਾਰੀ ਹੈਗੀ ਉਹ ਤਾਂ ਕਰਕੇ ਫਿਰਰ ਮੰਨ ਲ ਉਹ ਸਟੋਕ ਚੋਣ ਲੈ ਲੈਂਦੇ ਹੁੰਦੇ। ਮਤਲਬ ਸਟੋਕ ਕਲੀਅਰ ਕਰ। ਆ ਕਹਿੰਦਾ ਜਲ ਸਤਾਨ ਲੈ ਲਓ। ਫੇਰ ਕਹਿੰਦਾ ਵੀ ਸਰਦੀਆਂ ਜਾਂਦੀਆਂ ਤੋਂ। ਉਹ ਗਰਮੀਆਂ ਦੀ ਸਟਾਰਟਿੰਗ ਚ ਥਦੀਆਂ ਵਾਲੇ ਕੱਪੜੇ ਦਿੰਦੇ ਆ। ਆਪਾਂ ਅਗਲੇ ਸਾਲ ਪਾ ਲਾਂਗੇ। ਜਾਂ ਹੋ ਸਰਦੀਆਂ ਦੀ ਸਟਾਰਟਿੰਗ ਚ ਗਰਮੀ ਦੇ ਕੱਪੜਿਆਂ ਦੇ ਤੇ ਲ ਆਉਂਦੇ ਹੁੰਦੇ ਹੁੰਦੇ ਨਾ। ਮੌਸਮ ਚੇਂਜ ਵੇਲੇ ਉਹਨਾਂ ਨੂੰ ਇਹਦਾ ਪਿਛਲਾ ਸ਼ਟੋਕ ਜਿਹੜਾ ਉਹ ਕਲੀਅਰ
ਹਾਨੀ ਤੇ ਬਾਕੀ ਜਿਹੜੇ ਹੁੰਦੇ ਨੇ। ਵੀ ਜਿਹੜੇ ਵੱਡੇ ਵੱਡੇ ਥਾਨ ਹੁੰਦੇ ਆ। ਕੱਪੜਿਆਂ ਦੇ ਉਹਨਾਂ ਦੇ ਵਿੱਚੋਂ ਜਿਵੇਂ ਡੇਢ ਮੀਟਰ ਜਾਂ, ਅੱਧਾ ਮੀਟਰ ਕੱਪੜਾ ਬੱਚ ਜਾਂਦਾ ਗਾ। ਤੇ ਫੇਰ ਉਹ ਸੇਲ ਚ ਕੱਢ ਦਿੰਦੇ ਨੇ। ਜਿਵੇਂ ਪੰਜਾਹ ਰੁਪਏ ਦਾ ਮਤਲਬ ਇੱਕ ਸ਼ੋਟ ਕੁੁਰਤੀ ਦਾ ਕੱਪੜਾ ਦੇ ਦਿੰਦੇ ਜਾਂਦੇ ਨੇ। ਕੋਈ ਸੱਠ ਦਾ ਦੇ ਜਾਂਦੇ ਨੇ। ਮਤਲਬ ਵੀ ਆਪਦੇ ਕੋ ਮੀਟਰ ਦੇ ਅਕੋਡਿੰਗ ਦੇ ਦਿੰਦੇ ਨੇ। ਜਿਵੇਂ ਪੰਜਾਹ ਰੁਪਏ ਮੀਟਰ ਹੀ ਕੱਢ ਦਿੰਦੇ। ਜਿਹੜਾ ਕੱਪੜਾ ਹੁਣ ਸੱਤਰ ਅੱਸੀ ਰੁਪਏ ਮੀਟਰਰ ਦਿੰਦੇ ਨੇ। ਉਹ ਤੇ ਉਹ ਉਹ ਅੱਧ ਰੇਟ ਚ ਹੀ ਕੱਢ ਦਿੰਦੇ ਨੇ। ਵੀ ਜਰੋਂ ਪੰਜਾਹ ਰੁਪਏ ਮੀਟਰ ਚਾਲੀ ਰੁਪਏ ਮੀਟਰ
ਹਮ ਹਮ।
ਤੇ ਉਹ ਐਏਂ ਕੱਢ ਦਿੰਦੇ ਨੇ। ਵੀ ਚਲੋ ਆਏਂ ਹੋ ਜਾਂਦਾ। ਅਗਲੇ ਵੀ ਜਿਹੜਾ ਅਗਲਾ ਜਿਹੜਾ ਮੁੱਲ ਲੈ ਕੇ ਆਇਆ ਹੁੰਦਾ ਗਾ। ਉਹ ਅਗਲੇ ਦਾ ਮੁੱਲ ਮੁੜ ਜਾਂਦਾ।
ਸਹੀ ਗੱਲ।
ਹਾਂ। ਵੀ ਅਗਲੇ ਨੂੰ ਇਹ ਹੁੰਦਾ ਵੀ। ਵੀ ਜੇ ਵੀ ਜ਼ਿਆਦਾ ਘੱਟ ਆ ਖਾਣ ਨਾਲੋਂ ਤਾਂ ਉਵੇਂ ਸਹੀ ਹੈਗਾ ਗਾ। ਵੀ ਜੇ ਆਪਾਂ ਆਪਦਾ ਜਿਹੜੇ ਪੈਸੇ ਲੱਗੇ ਆ। ਉਹੀ ਵਾਪਸ ਆ ਜਾਣ ਕਿਉਂਕਿ ਜਿਹੜਾ ਇੱਕ ਥਾਨ ਹੁੰਦਾ। ਇੱਕ ਥਾਨ ਚੋ ਤਾਂ ਬਥੇਰਾ ਪ੍ਰੋਫਿਟ ਹੋ ਹੀ ਜਾਂਦਾ। ਦੇਖੋ ਕੱਪੜੇ ਦੇ ਵਿੱਚੋਂ ਤਾਂ। ਤੇ ਵੀ ਜਿਹੜਾ ਇਕ ਅੱਧਾ ਮੀਟਰ ਮਗਰ ਬਚ ਜਾਂਦਾ। ਉਹ ਅਗਲਾ ਕਹਿ ਦਿੰਦਾ ਵੀ ਜਿੰਨੇ ਮੈਂ ਆਪਾਂ ਨੂੰ ਰੇਟ ਅੱਗੇ ਪਿੱਛੇ ਤੋਂ ਆਇਆ ਹੈਗਾ ਗਗਾ। ਆਪਾਂ ਉਸੇ ਰੇਟ ਦੇ ਦਾਂਗੇ। ਇਹ ਤਾਂ ਕੋਈ ਫ਼ਰਕ ਨੀ ਪੈਂਦਾ ਐਨਾ।
ਉਹ ਸਟੋਪ ਕਲੀਅਰ ਹੋ ਜਾਂਦਾ। ਮੰਨ ਲਓ ਕਿਉਂਕਿ ਦੁਕਾਨਾਂ ਹੁੰਦੀ ਨੇੜੀਆਂ ਮੰਨ ਲਓ। ਉਹਨਾਂ ਮੰਨ ਲਓ ਹੁਣ ਜੇ ਆਪਾਂ ਘਰੇ ਕੋਈ ਕੰਮ ਕਰਦੇ ਹਾਂ। ਉਹਨੂੰ ਵ ਬੱਖਰਾ ਆਪਾਂ ਦੁਕਾਨ ਦਾ ਆਪਣੇ ਘਰ ਦਾ ਸਾਈਜ਼ਪਧਾੜਾ ਸਾਨੇ ਉੱਪਰ ਪਾਲੀ ਬਿਲਡਿੰਗ ਉੱਪਰ ਪੀ ਉਹ ਦੁਕਾਨਾਂ ਕਿਰਾਏ ਤੇਂ ਹੁੰਦੇਆਂ ਨਾ। ਮੰਨ ਲਓ। ਉਹ ਉਹ ਲਿਮਟਿਡ ਜਹਾ ਸਟੋਕ ਰੱਖਣ ਲਈ। ਜਾਂਤਲਬ ਲਿਮਟਿਡ ਜ ਸਮਾਨ ਖਰੀ ਦੁਕਾਨ ਹੁੰਦੀ ਐ। ਲਿਮਟਡ ਜੇ ਸਾਈਜ਼ ਦੀ।
ਹਾਂ।
ਉਹਨਾਂ ਨੂੰ ਸਾਈਜ਼ ਦੀ ਵੀ ਦਿੱਕਤ ਆਉਂਦੀ ਹੈ। ਤਾਂ ਕਰਕੇ ਸਟੋਕ ਉਹ ਦਾ ਵੀ ਘਰੇ ਕਿੱਥੇ ਲੈ ਕੇ ਜਾਵਾਂਗੇ। ਸਟੋਕ ਕਲੀਅਰ ਕਰਦੀ ਏਂ।
ਬ।
ਬਾਕੀ। ਜੇ ਐਂ ਉਹ ਸਟੋਰ ਵਗੈਰਾ ਚ ਰੱਖਦੇ ਉੱਥੇ ਵੀ ਚੂਹੇ ਵਗੈਰਾ ਕੱਟ ਆਉਂਦੇ ਆ। ਉਹ ਫੇਰ ਕਿਸੇ ਕੰਮ ਦਾ ਵੀ ਨਹੀਂ। ਉਹ ਲੋਕ ਕੇ ਜਾਂਦੇ ਹੈ।
ਹਾਂਜੀ ਹਾਂਜੀ।
ਤੇ ਕੰਮ ਕਰ ਦਿੰਦੇ ਨ। ਨੋ ਲੋਸ ਨੋ ਪ੍ਰੋਫਿਟ ਤੇ ਕੰਮ ਕਰ ਦਿੰਦੇ ਆ।
ਹਾਂਜੀ ਹਾਂਜੀ।
ਹਮ।
ਅਈ ਹੋ ਜਾਂਦਾ ਗਾ। ਵੀ ਅਗਲੇ ਨੂੰ ਇਹ ਹੁੰਦਾ ਵੀ ਅਗਲਾ ਵੀ ਸਾਡਾ ਕੋਈ ਲੋਸ ਨਾ ਹੋਵੇ। ਜੇ ਜੇ ਪ੍ਰੋਫਿਟ ਨਹੀਂ ਹੋ ਰਿਹਾ ਤਾਂ ਲੋਸ ਵੀ ਨਾ ਹੋਵੇ।
ਹਮ ਹਮ।
ਤੇ ਜਿਹੜੇ ਮਤਲਬ ਆਏਂ ਹੁੰਦੇ ਨੇ। ਵੀ ਹੁਣ ਅੱਜ ਕੱਲ੍ਹ ਸ਼ੋਟਕਟ ਦੀ ਚੱਲਦੀਆਂ ਕਈਆਂ ਨੇ ਤਾਂ ਆਪਦਾ ਕਾਰੋਬਾਰ ਹੀ ਸ਼ੁਰੂ ਕਰ ਲਿਆ। ਮਤਲਬ ਹੁੰਦਾ ਨਾ ਵੀਂ ਜਿਵੇਂ ਕੋਈ ਟਰੈਂਡ ਇ ਦਾ ਦੀ ਚੀਜ਼ ਹੈ, ਹੁਣ ਔਥੌ ਕੱਪੜਾ ਲਿਆਉਂਦੇ ਨੇ, ਜੋ ਵੀ ਕੱਪੜੇ ਬਚੇ ਹੁੰਦੇ ਨੇ ਔ ਲਿਆ। ਹਦੇ ਨੇ। ਉਹ ਘਰੇ ਆ ਕੇ ਜਿਹੜੀਆਂ ਲੈ। ਸਾ ਵਗੈਰਾ ਲਾ ਕੇ। ਹਨਾ ਲਟਕਣ ਵਗੈਰਾ ਲਾ ਕੇ। ਉਹ ਸ਼ੋਟ ਕੁੜਤੀ ਇੱਕ ਕੁੜਤੀ ਦੋ ਢਾਈ ਸੌ ਰੁਪਏ ਦੀ ਦਿੰਦੇ ਨੇ। ਜਿਵੇਂ ਰੈਡੀਮੇਡ ਕਹਿੰਲ ਲੋ ਕੱਪੜਾ ਤਾਂ ਪੰਜਾਹ ਕੁ ਰੁਪਇਏ ਦਾ ਹੀ ਹੁੰਦਾ ਵਾ ਤੇ ਬਾਸ। ਤੋਂ ਬਾਅਦ ਉ ਪੰਜਾਹ ਰੁਪਏ ਦਾ ਆਪਾਂ ਕੰਮ ਕਰ ਦਿੰਦੇ ਰੀਲ ਲਾ ਲਓ ਜਾਂ ਕੋਈ ਲੈਸ ਵਗੈਰਾ ਲ ਲੋ ਜਿਹੜੀ ਪੰਜ ਦਸ ਰੁਪਏ ਮੀਟਰ ਹੁੰਦੀ ਅਗਲਾ ਉਹੀ ਲਾਉਂਦਾ ਹੈਗਾ।
ਹਮ ਹਮ ਉਹਦ ਉਹ ਚੀਜ਼ ਦੀ ਲੁੱਕ ਬਣ ਜਾਂਦੀ ਹੈਗੀ।
ਹਾਂਜੀ ਹਾਂਜੀ। ਉਹ ਚ ਉਹ ਚੀਜ਼ ਦੇ ਨਾਲ ਲੁੱਕ ਬਣ ਜਾਂਦੇ ਨਾਲੇ ਨਾਲ ਜਿਹੜਾ ਬੰਦਾ ਉਹ ਸੇਲ ਕਰਦਾ ਚੀਜ਼ ਉਹਨੂੰ ਇੰਨਾ ਪ੍ਰੋਫਿਟ ਹੁੰਦਾ ਗਾ ਵੀ ਕਿਸੇ ਉਹ ਚੀਜ਼ ਨ ਇਨਾ ਪ੍ਰੋਫਿਟ ਹੁੰਦਾ ਗਾ ਜਿੰਨਾ ਵੀ ਟਰੈਂਡਿੰਗ ਜਿਹੜੀ ਚੀਜ਼ ਚੱਲਦੀ ਆ ਆਪਾਂ ਉਹ ਕਰਨ ਲੱਗ ਜਾਈਏ ਕੰਮ। ਤਾਂ ਵੱਧਾ ਆਪਾਂ ਨੂੰ ਪ੍ਰੋਫਿਟ ਹੋ ਜਾਂਦਾ ਹੈਗਾ ਨਾਲੇ ਅਗਲੇ ਅਗਲੇ ਇੰਨੀ ਅਗਲੇ ਦਾ ਇੰਨਾ ਪੈਸਾ ਵੀ ਨੀ ਲੱਗਦਾ ਹੈਗਾ ਇਹ ਜਿਹੇ ਕੰਮਾਂ ਤੇ। ਅਜੇ ਆਪਾਂ ਕੱਪੜੇ ਦੇ ਕੰਮ ਤੇ ਕਹੀਏ ਜਿਵੇਂ ਹੁਨ ਸ਼ੋਟ ਕੁੜਤੀ ਦਾ ਕੋਈ ਅਗਲਾ ਆਪਦਾ ਸ਼ੁਰੂ ਕਰ ਲਏ ਸੇਲ ਕਰਨ ਵਾਸਤੇ। ਤੇ ਅਗਲਾ ਆਪਦਾ ਲੋਕ ਲਾ ਕੇ ਕਹਿ ਦੇ ਵੀ ਇਹ ਮੇਰੇ ਵੀ ਮੈਂ ਸਟੋਕ ਤਿਆਰ ਕਰਿਆ ਹੋਇਆ ਸੀ ਸਾਰਾ।
ਹਮ ਹਮ ਹਮ ਹਮ।
ਨਾਲੇ ਤਾਂ ਅਗਲੇ ਦੀ ਇੰਨਾ ਪ੍ਰੋਫਿਟ ਹੁੰਦਾ ਗਾ ਨਾਲੇ ਅਗਲੇ ਦੀ ਇੰਨੇ ਮਤਲਬ ਕ ਕੱਪੜੇ ਦੀ ਡਿਮਾਂਡ ਵਧੀ ਜਾਂਦੀ ਅਗਲੇ ਦੀ ਵੀ ਹੈਨਾ। ਨਾਲ ਅਗਲੇ ਤਾਂ ਫੇਿਰ ਉਹ ਵਿਕਣ ਲੱਗ ਜਾਂਦਾ ਆਪਾਂ ਜਿਵੇਂ ਕਹਿ ਦੇਨੇ ਆ। ਫਰੈਂਡ ਵੇਖਣ ਲੱਗ ਜਾਂਦਾ ਹੈਗਾ ਵੀ ਜੀ ਫੇਿਰ ਆਪਾਂ ਮਾੜਾ ਕੱਪੜਾ ਹੀ ਲਾ ਦੇਈਏ ਬਾਅਦ ਚ ਉਹ ਲਾ ਦੇਣਾ ਕਿਰਾ ਕਿਰਾ ਉਹ ਦਸ ਪੰਦਰਾਂ ਪੀਸ ਵਧੀਆ ਵਧੀਆ ਕੱਢ ਦਿੰਦੇ ਨੇ। ਫਰੋ ਚੀਜ਼ ਦਾ ਨਾਮ ਬਣ ਜਾਂਦਾ ਗਾ ਤਾਂ
ਹਾਂ। ਹੂੰ।
ਜ ਉਹ ਕੱਪੜੇ ਦਾ ਨਾਮ ਬਣ ਜਾਂਦਾ ਤਾਂ ਉਹ ਫੇਰ ਮਤਲਬ ਭਮਾ ਘਟੀਆ ਕੱਪੜਾ ਵਰਤਣ ਲਗ ਜਾਣ ਭਵਾ ਸਸਤੀ ਲੈ ਬਰਤਨ ਲੱਗੇ ਨੇ ਉਹ ਚੀਜ਼ਾਂ ਉਹ ਚੀਜ਼ ਵਿਕਦੀ ਜਾਂਦੀ ਹੈਗੀ। ਹਾਂਜੀ ਆਏਂ ਹੋ ਜਾਣ ਗ ਵੀ ਚਲੋ ਨਾਲ ਤਾਂ ਜਿਹੜੀ ਹੁਣ ਗਰਮੀ ਹੈਗੀ ਇਹਦੇ ਵਿੱਚ ਕੋਟਨ ਜਿਆਦਾ ਚਲਦੀ ਹੈਗੀ।
ਹਮ।
ਮ ਤਾਂ ਕੋਟਨ ਦਾ ਕੱਪੜਾ ਪਾਟਦਾ ਛੇਤੀ ਹੈ ਪਰ ਫੇਿਰ ਵੀ ਲੋਕੀ ਆ ਕੋਟਨ ਦੀਆਂ ਚੀਜ਼ਾਂ ਲੈਣੀਆਂ ਪਸੰਦ ਕਰਦੇ ਆ ਕਿਉਂਕਿ ਅਗਲਾ ਕਹਿਣਦਾ ਸੀ ਇੱਕ ਗਰਮੀ ਦੀ ਚੀਜ਼ਾਂ ਇੱਕ ਗਰਮੀ ਦੀ ਇੱਕ ਕਮੀਜ਼ ਨਿਕਲ ਜੇ ਤਾਂ ਵੀ ਬੈਟਰ ਹੈਗਾ।
ਹਮ।
ਕਿਉਂਕਿ ਅੱਜ ਕੱਲ੍ਹ ਲੋਕ ਆਏਂ ਨੀ ਨਾ ਕਰਦੇ ਹੈਗੇ ਵੀ ਹਾਂ ਵੀ ਕੋਈ ਕੱਪੜੇ ਵੱਡੇ ਲੈ ਲੈਣੇ ਆਂ। ਜਾਂ ਕੋ ਖੁੱਲਾ ਸਮਾਨ ਲੈਂਦੇ ਆਂ ਅਗਲਾ ਸਾਰੇ ਫਿੱਟੇਡ ਹੀ ਪਾਉਂਦੇ ਨੇ। ਨਾ ਹੁੰਦਾ ਵੀ ਚਲੋ ਅਗਲੀ ਗਰਮੀ ਦੇ ਵੇਲੇ ਆਪਾਂ ਅਲੱਗ ਵੀ ਇਹ ਕਿਹੜਾ ਜ਼ਿਆਦਾ ਕੁਛ ਮਹਿੰਗਾ ਕਿਉਂਕਿ ਅੱਜ ਕੱਲ੍ਹ ਦੇ ਢਾਈ ਤਿੰਨ ਸੌ ਰੁਪਇਆ ਨੂੰ ਕੋਈ ਨੀ ਸਮਝਦਾ ਕੁਛ। ਤੇ ਵੀ ਉਹ ਚੀਜ਼ ਜਿਵੇਂ ਅਗਲੇ ਆਪਾਂ ਕਹਿੰਦੇ ਵੀ ਆਪਾਂ ਅਗਲੀ ਗਰਮੀ ਚ ਵੀ ਪਾ ਲਾਂਗੇ ਤਾਂ ਉਹ ਚੀਜ਼ਾਂ ਹੁਣ ਰਹੀਆਂ ਨੀ ਹੈਗੀਆਂ ਗੀਆਂ ਅਗਲਾ ਕਹਿੰਦਾ ਵੀ ਇੱਕ ਗਰਮੀ ਚਾਲ ਜੁੱਗੀ ਬਹੁਤ ਹੈਗੀ ਨਾਲੇ ਉਹ ਚੀਜ਼ ਨਾਲੇ ਉਹ ਚੀਜ਼ ਮਿਲਦੀ ਆ ਆਪਾਂ ਨੂੰ ਮਹਿੰਗੀ ਹੈਗੀ। ਕਿਉਂਕਿ ਸ਼ੋਟਕੂਟ ਦਾ ਪ੍ਰਾਈਜ਼ ਕੱਪੜੇ ਦਾ ਪੰਜਾਹ ਰੁਪਏ ਹੁੰਦਾ ਵਾਤ ਸੌ ਹੁੰਦਾ ਗਾ। ਤੇ ਉਹਦੀ ਮਤਲਬ ਆਪਾਂ ਲੈਣ ਜਾਂਦੇ ਹਾਂ ਢਾਈ ਤਿੰਨ ਸੌ ਤੋਂ ਘੱਟ ਦਿੰਦੇ ਨੀ ਗੇ।
ਹਮ।
ਵੱਧ ਤੋਂ ਵੱਧ ਉਹਦੇ ਪੰਜਾਹ ਰੁਪਏ ਸੱਤਰ ਰੁਪਏ ਲੱਗਦੇ ਨੇ ਤੇ ਡੇਢ ਤੋਂ ਡੇਢ ਸੌ ਦੋ ਸੌ ਤੱਕ ਪਤਾ ਲੋਕ ਉਹਦੇ ਤੇ ਉਹ ਪ੍ਰੋਫਿਟ ਹੀ ਕਮਾਉਂਦੇ ਨੇ ਉਹਨਾਂ ਦੀ ਲਾਗਤ ਕੱਢ ਕੇ ਇਹਨਾਂ ਨੂੰ ਸੌ ਰੁਪਇਆ ਪ੍ਰੋਫਿਟ ਹੈਗਾ।
ਹੂੰ।
ਬਿਜਨਸ ਅਗਲੇ ਦਾ ਲੱਗਿਆਗਾ ਹੈਗਾ ਹੈਂਨਾ ਯਾ ਲੇਬਰ ਲਾਲਓ ਕੇ ਚੀਜ ਉਹਨਾਂ ਦੀ। ਜੇ ਕਿਸੇ ਨੇ ਕੋਈ ਬੰਦਾ ਰੱਖਿਆ ਹੋਇਆ ਤੇ ਜੇ ਸਟਿਚ ਕਰਨ ਵਾਸਤੇ।
ਹੂੰ।
ਤੇ ਇਸ-ਇਸ ਤਰ੍ਹਾਂ ਵੀ ਆਪਾਂ ਨੂੰ ਕੱਪੜੇ ਚ ਜ਼ਿਆਦਾ ਹੀ ਫਾਇਦਾ ਹੁੰਦਾਗਾ। ਨਾਲੇ ਵੀ ਜੇ ਆਪਾਂ ਜੇ ਆਪਾਂ ਟੋਟੇ ਲੈ ਕੇ ਆਏ ਹਾਂ ਤਾਂ ਆਪਾਂ ਨੂੰ ਜ਼ਿਆਦਾ ਹੁੰਦਾ ਜੇ ਆਪਾਂ ਕੋਈ ਥਾਣ ਚੋਂ ਕੋਈ ਕੱਪੜਾ ਲੈ ਕੇ ਆਉਂਦੇ ਹਾਂ ਜੇ ਆਪਾਂ ਕੋਈ ਜ਼ਿਆਦੇ ਕੱਪੜਾ ਲਵਾਂਗੇ ਤਾਂ ਆਪਾਂ ਉਹਨੂੰ ਅਗਲਾ ਘੱਟ ਰੇਟ ਚ ਦੇ ਦੂਗਾ। ਪਰ ਜੇ ਆਪਾਂ ਥੋੜਾ ਲੈਣ ਜਾਂਦੇ ਹਾਂ ਤਾਂ ਆਪਾਂ ਨੂੰ ਮਹਿੰਗੀ ਮਿਲਦੀ ਹੈ ਸੀ ਜੇ ਆਪਾਂ ਖੁਦ ਸਟਿਚ ਕਰਵਾਣੇ ਹੈਗੇ ਕਿਉਂਕਿ ਆਪਾਂ ਲੈਸ ਵੀ ਵਧੀਆ ਲਾਉਣੇ ਆ ਇਦੇ। ਫੇਰ ਉਹਦੇ ਲਟਕਣ ਵਗੈਰਾ ਲਾ ਰਹੇਗਾ ਤੇ ਨਾਲੇ ਆਪਾਂ ਜੇ ਖੁਦ ਜੇ ਤੁਸੀਂ ਚ ਕਰਵਾਉਂਦੇ ਆ ਉਹ ਸੌ-ਡੇਢ ਸੌ ਰੁਪਏ ਲੈ ਲੈਂਦਾ। ਫਿਰ ਸੋ-ਢੇਢ ਸੋ ਆਪਣਾ ਉੱਪਰ ਲੱਗ ਜਾਂਦਾ ਆਪਾਂ ਨੂੰ ਤਿੰਨ ਸਾਢੇ ਤਿਨ ਤੈਨੂ ਸੌਚ ਪੈ ਜਾਂਦੀ ਹੈ ਵੀ ਇੱਕ ਜਿਹੜੀ ਸ਼ੋਟ ਕਮੀ ਤੇ ਇਸ ਤੋਂ ਵਧੀਆ ਤੇ ਲੈਦਾ ਬਈ ਆਪਾਂ ਬਣੀ-ਬਣਾਈ ਲੈ ਲੈਦੇ ਹਾਂ ਉਹ ਢਾਈ ਸੌ ਰੁਪਏ ਦੀ ਮਿਲ ਜਾਂਦੀ ਹੈਗੀ, ਹੁੰਦਾ ਕੁੱਝ ਨੀ ਹੈਗਾ ਉਹਦੇ ਵਿੱਚ ਇਹ ਹੁੰਦਾ ਵੀ ਆਪਾਂ ਨੂੰ ਐ ਤਸੱਲੀ ਹੋ ਜਾਂਦੀ ਵੀ ਆਪਾਂ ਬਣਿਆ ਬਣਾਇਆ ਲਿਆ ਹੈਗਾ।
ਅੱਛਾ।
ਕਿਉਂਕਿ-ਕਿਉਂਕਿ ਜਦੋਂ ਚੀਜ਼ ਵੱਧ ਵਧ ਦੀ ਹੈਗੀ ਉਹਦ-ਉਹਦੇ ਚ ਉਹਨਾਂ ਦੀ ਲਾਗਤ ਵੀ ਘੱਟ ਲੱਗਦੀ ਹੈ। ਕਿਉਂਕਿ ਜਦੋਂ ਆਪਾਂ ਖੁਦ ਇੱਕ-ਇੱਕ
ਤੇ ਇੱਕ ਕਮੀਜ, ਸਹੀ ਯਾਰ ਸਹੀ ਯਾਰ
ਜਦੋਂ ਆਪਾਂ ਇੱਕ-ਇੱਕ ਨਹੀਂ ਜ ਕਰੋ ਕਰਾਂਗੇ।
ਚਲੋ ਠੀਕ ਹੈ ਵੀਰੇ
ਅੱਛਾ, ਹਾਂਜੀ-ਹਾਂਜੀ।
ਠੀਕ।
ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ।